ਦੱਸੋ ਜੀ
ਸਤਿ ਸ੍ਰੀ ਅਕਾਲ ਠੀਕ ਹੋ
ਹਾਂਜੀ! ਵਧੀਆ ਤੁਸੀਂ ਸੁਣਾਓ ਜੀ।
ਹਾਂਜੀ! ਵਧੀਆ ਮੈਂ ਵੀ।
ਹਾਂਜੀ! ਕੀ ਕਰਦੇ ਸੀ ਜੀ।
ਬੈਠੀ ਹੋਈ ਸੀ। ਬੜੀ ਗਰਮੀ ਹੋਗੀ ਆੱਜ।
ਹਾਂਜੀ ਹਾਂਜੀ! ਬਹੁਤ ਜ਼ਿਆਦਾ ਹੀ ਹੋਏ ਪੀ ਹੈ। ਵੈਸੇ ਮੌਸਮ ਸੰ ਬਦਲ ਗਿਆ ਬਹੁਤ ਲੱਗ ਰਿਹਾ, ਬਾਰਿਸ਼ ਆ ਜਾਏਗੀ। ਤੁਹਾਡੇ ਉੱਧਰ ਹੈਗਾ ਐਵੇਂ।
ਨਹੀਂ! ਇਏਧਰ ਤੇ ਬੜੀ ਗਰਮੀ ਹੈਗੀ ਹੈ।
ਅੱਛਾ ਜੀ। ਹੋਰ ਕੀ ਬਣਾ ਲਿਆ ਅੱਜ।
ਅੱਜ ਅਸੀਂ ਬਣਾਈ ਸੀ ਰਾਜਮਾਂ ਚਾਵਲ। ਨਾਲ ਪਨੀਰ। ਹਾਂਜੀ! ਗੈਸਟ ਆਈ ਸੀ ਨਾ ਸਾਡੇ ਘਰ।
ਅੱਛਾ ਜੀ। ਕਿਵੇਂ ਪਨੀਰ ਬਣਾਇਆ ਅੱਜ ਫਿਰ ਤੁਸੀਂ।
ਉਹ ਪਹਿਲੇ ਪਿਆਜ ਲੈ ਕੇ ਉਹਨੂੰ ਕੱਟ ਕਰਕੇ ਮਰਚ ਟਮਾਟਰ ਫੇਰ ਤੇਲ ਨੂੰ ਸਾੜ ਕੇ
ਅੱਛਾ ਅੱਛਾ
ਹਾਂਜੀ ਫੇਰ ਪਨੀਰ ਪਾ ਕੇ ਐਵੇ ਬਣਾਇਆ ਸੀ ਹਾਂਜੀ ਮੈਂ ਕਹਿ ਰਹੀ ਸੀ ਬਈ ਮੈਂ ਸ਼ੋਪਿੰਗ ਕੁਛ ਕੱਪੜੇ ਖਰੀਦਣੇ ਨੇ
ਹਾਂਜੀ ਹਾਂਜੀ
ਸਮਝ ਨੀ ਆ ਰਹੀ ਗਰਮੀ ਇੰਨੀ ਹੈ ਬਾਹਰ ਜਾਇਆ ਨੀ ਜਾਂਦਾ ਫੇਰ ਮੈਂ ਸਮਝ ਨੀ ਆ ਰਹੀ ਕਿ ਔਨਲਾਈਨ ਕਿਵੇਂ ਖਰੀਦਾਂ ਫਿਰ ਸਹੀ ਆਏਗੇ ਜਾਂ ਨਹੀਂ ਆਏਗੇ
ਹਾਂਜੀ ਵੈਸੇ ਔਨਲਾਈਨ ਤੇ ਨਾ ਵਿਸ਼ਵਾਸ ਤੇ ਹੁੰਦਾ ਨੀ ਨਾ ਵੈਸੇ ਪਤਾ ਨੀ ਕੱਪੜਾ ਕਿਵੇਂ ਜਦੇ ਦਿੰਦੇ ਦਿਖਾ ਦੇ ਕੁਛ ਨੇ ਦਿੰਦੇ ਕੁਛ ਨੇ ਕੁੱਛ ਸਮਝ ਨੀ ਆਉਂਦੀ ਵੈਸੇ ਏ ਤਾਂ ਵੈਸੇ ਤਾਂ ਵਿਸ਼ਵਾਸੀ ਐਪ ਹੈਗੇ ਨੇ ਮਿੰਤਰਾ ਹੋ ਗਿਆ ਆਹ ਜ਼ਿਆਦਾ ਹੈਗੇ ਨੇ ਕਿ ਹਾਂ ਵਿਸ਼ਵਾਸ ਕਰਨ ਵਾਲੇ ਹੈਗੇ ਨੇ
ਅੱਛਾ
ਜੀ ਹੋਰ ਜੀ ਵੈਸੇ ਤਾਂ ਸ਼ੋਅਪ ਹਾਂ ਨਹੀਂ ਨਹੀਂ ਵੈਸੇ ਸ਼ੋਪਿੰਗ ਕਰਨੀ ਹੋਏ ਨਾ ਤੁਸੀਂ ਲੁਧਿਆਨੋ ਪਰਚੇਜ ਕਰਿਆ ਕਰੋ ਉੱਥੋਂ ਖਰੀਦਿਆ ਕਰੋ ਘੱਟ ਰੇਟ ਤੇ ਵੀ ਮਿਲ ਜਾਂਦੇ ਨੇ ਨਾਲੇ ਵਧੀਆ ਤੋਂ ਵਧੀਆ ਵਰਾਇਟੀ ਮਿਲਦੀ ਹੈ ਤੁਹਾਨੂੰ ਉਧਰੋਂ ਹਾਂਜੀ ਇੱਕ ਤੋਂ ਇੱਕ ਮਿਲਦੇ ਨੇ ਉੱਥੇ ਕੱਪੜੇ ਤਾਂ
ਅੱਛਾ ਹੋਰ ਦੱਸੋ?
ਤੁਸੀਂ ਕਿੱਦੇ ਘੁੰਮਣ ਨੀ ਗਏ ਗਰਮੀਆਂ ਛੁੱਟੀਆਂ
ਅਨੰਦਪੁਰ ਸਾਹਿਬ ਗਏ ਸੀ ਅਸੀਂ ਘੁੰਮਣ
ਅੱਛਾ ਜੀ ਅੱਛਾ ਫੇਰ ਉੱਥੇ ਕੀ ਅੱਛਾ ਜੀ
ਸੌ ਰੁਪਏ ਟਿਕਟ ਹੈਗੀ ਏ ਇੱਕ ਬੰਦੇ ਦੀ
ਅੱਛਾ ਜੀ ਉੱਥੇ ਵੀ ਗਰਮੀ ਹੋਣੀ ਹੈ
ਹਾਂਜੀ ਗਰਮੀ ਤਾਂ ਵੇਖੋ ਹੈਗੀ ਏ ਹਾਂ ਹਾਂਜੀ ਟ੍ਰੇਨ ਤੇ ਗਈ ਸੀ।
ਅੱਛਾ ਅੱਛਾ ਕੀ ਕਿਰਾਇਆ ਹੈਗਾ ਜੀ ਉਧਰ ਦਾ
ਇੱਕ ਸੌ ਵੀਹ ਰੁਪਇਆ ਐਵੇਂ ਹੀ ਹੋਏਗਾ ਕੁਛ
ਅੱਛਾ ਜੀ ਵੈਸੇ ਵੀ ਮਹਿੰਗਾਈ ਵੀ ਬਹੁਤ ਹੋ ਗਈ ਏ ਟਰੇਨਾਂ ਦੇ ਵੀ ਰੇਟ ਵੱਧ ਗਏ ਨੇ ਬਹੁਤ ਜ਼ਿਆਦਾ
ਸਹੀ ਗੱਲ ਏ।
ਹਾਂਜੀ ਪੈਟਰੋਲ ਵੇਖ ਲੋ ਡੀਜ਼ਲ ਵੇਖ ਲੋ ਕਿਤਨੇ ਮਹਿੰਗੇ ਹੋ ਗਏ ਨੇ ਰੇਟ ਗੈਸ ਹੀ ਵੇਖਲੋ ਆਪਣਾ ਇੰਨਾ ਮਹਿੰਗਾ ਹੋਇਆ ਪਿਆ।
ਸਹੀ ਗੱਲ ਏ ਹੁਣ ਮੈਂ ਗਈ ਸੀ। ਅਨੰਦਪੁਰ ਸਾਹਿਬ ਫਿਰ ਮੈਂ ਸ਼ੋਪਿੰਗ ਕੀਤੀ ਥੋੜ੍ਹੀ ਬਹੁਤ। ਸ਼ੂਜ ਲਏ ਸੀ ਮੈਂ। ਬਹੁਤ ਵਧੀਆ ਆਏ ਨੇ। ਹੈਲੋ। ਹੈਲੋ।
ਹੈਲੋ।
ਹਾਂਜੀ।
ਹਾਂਜੀ ਉਹ ਵਿੱਚ ਆਵਾਜ਼ ਡਿਸਕਨੈਕਟ ਹੋ ਰਹੀ ਸੀ ਜੀ।
ਅੱਛਾ।
ਹਾਂਜੀ ਹਾਂਜੀ ਹੋਰ ਸੁਣਾਓ ਜੀ।
ਫੇਰ ਮਗਰ ਸੌਦੇ ਸ਼ੂਜ ਲਿੱਤੇ। ਬੜੇ ਵਧੀਆ ਆਏ ਸੀ ਕੰਮਫਰਟੇਬਲ ਹੈ ਗਏ ਸੀ ਪੂਰੇ। ਸਾਢੇ ਚਾਰ ਸੌ ਤੱਕ ਦੇ ਆਏ ਸੀ।
ਅੱਛਾ ਜੀ ਉੱਥੇ ਸਹੀ ਮਿਲ ਗਏ ਸੀ ਵੈਸੇ।
ਹਾਂਜੀ ਬਿਲਕੁਲ ਸਹੀ ਮਿਲ ਗਏ ਸੀ ਕੰਨਫਰਟੇਬਲ ਵੀ ਪੂਰੇ ਹੈਗੇ ਸੀ।
ਅੱਛਾ-ਅੱਛਾ।
ਤੇ ਸੀ ਨਾ ਪਿਛਲੀ ਵਾਰੀ ਤੇ ਅੱਡੀਆਂ ਪੀੜ ਹੁੰਦੀਆਂ ਸੀ ਇਹਦੇ ਨਾਲ ਤੇ ਬਿਲਕੁਲ ਕੰਫਰਟੇਬਲ ਹੈਗੇ ਸੀ।
ਅੱਛਾ ਜੀ, ਕਿੱਧਰੋਂ ਲਏ ਨੇ ਅੰਬਰਸਰ ਤੋਂ।
ਹਾਂਜੀ, ਅੰਮ੍ਰਿਤਸਰ ਤੋਂ ਲਿੱਤੇ ਸੀ।
ਅੱਛਾ ਜੀ, ਹਾਂ ਕਹਿੰਦੇ ਕਈ-ਕਈ ਚੀਜ਼ ਅੱਛੀ ਵੀ ਨਿਕਲ ਜਾਂਦੀ ਵਧੀਆ ਨਿਕਲ ਜਾਂਦੀ ਕਈ ਚੀਜ਼ਾਂ ਤਾਂ।
ਹਾਂਜੀ, ਹੋਨਸ ਓਨਲਾਈਨ ਸ਼ੋਪਿੰਗ ਤੇ ਇੰਨਾ ਵਿਸ਼ ਵਾਸ ਨਹੀਂ ਆ ਵੈਸੇ।
ਹਾਂਜੀ ਸਹੀ ਗੱਲ ਆ ਉਹਦੇ ਚ ਜ਼ਿਆਦਾ ਵਿਸ਼ਵਾਸ।
ਹਾਂ ਕਈ ਵਾਰ ਸਹੀ ਆ ਜਾਏਗਾ ਕਈ ਵਾਰ ਗ਼ਲਤ।
ਨਾਲੇ ਸਾਈਜ਼ ਦਾ ਵੀ ਤੇ ਫ਼ਰਕ ਪੈ ਜਾਂਦਾ ਨਾ ਜੀ ਸਾਈਜ਼ ਵੀ ਛੋਟੇ ਵ। ਦੇ ਦੇਣ ਦਿਖਾਉਦੇ ਕੁੱਛ ਨੇ ਕਰਦੇ ਕੁੱਛ ਨ ਜੀ।
ਜੀ ਐ ਵੀ ਗੱਲ ਹੈ ਜੀ।
ਹਾਂਜੀ, ਹੋਰ ਸੁਣਾਓ ਜੀ।
ਹੋਰ ਬਸ ਵਧੀਆ, ਹੋਰ ਗੁਰਦੁਆਰੇ ਗਏ ਸੀ।
ਸੀ।
ਹਾਂਜੀ।
ਚਾਹ ਪੀਂਦੇ ਹੋ ਮੈਂ ਕਿ। ਹਾ ਤੁਸੀਂ, ਚਾਹ ਪਤਾ ਕਿੰਨੀ ਖਰਾਬ। ਕਰਦੀ ਹੈ ਸਿਹਤ ਲਈ ਸਭ ਤੋਂ ਖਰਾਬ ਹੈਗੀ ਹੈ ਚਾਹ।
ਅੱਛਾ ਅਸੀਂ ਤੇ ਸਵੇਰੇ ਉੱਠ ਦੇਣਾ ਚਾ। ਕੋਈ ਆ ਗਿਆ ਫਿਰ ਚਾ।
ਅੱਛਾ-ਅੱਛਾ ਅੱ। ਅੱਛਾ ਜੀ, ਸਰੀਰ ਲਈ ਪਤਾ ਕਿੰਨੀ ਹਾਨੀਕਾਰਕ ਹੈਗੀ। ਕਿੰਨੀ ਖ਼ਰਾਬ ਹੈਗੀ ਆਪਣੀ ਸਿਹਤ ਲਈ, ਹਾਂਜੀ ਸਰੀਰ ਨੂੰ ਅੰਦਰੋਂ ਸਾੜਦੀ ਹੈ। ਕਿਡਨੀ ਖ਼ਰਾਬ ਕਰਦੀ ਹੈ ਆਪਣੀ।
ਅੱਛਾ ਜੀ।
ਹਾਂਜੀ।
ਕੋਈ ਨੀ ਹੁਣ ਘੱਟ।
ਹਾਂਜੀ ਪਾਣੀ ਪੀਂਦੇ ਹੋ ਤੁਸੀਂ। ਕਿੰਨਾ ਪੀ ਲੈਂਦੇ ਹੋਣੇ ਉਹ ਪਾਣੀ ਦਿਨ ਚ।
ਦੋ ਨਹੀਂ ਬੜੀ ਵਾਰ ਪੀ ਲੈਂਦੇ ਆਂ ਜਿਵੇਂ ਪਿਆਸ ਲੱਗੀ ਪੀ ਲਿਆ।
ਅੱਛਾ ਜੀ ਵੈਸੇ ਕਹਿੰਦੇ ਆ ਨਾ ਦਿਨ। ਵੇਟ ਦੇ ਸਰੀਰ ਦੇ ਵਜ਼ਨ ਦੇ ਹਿਸਾਬ ਨਾਲ ਪੀਣਾ ਚਾਹੀਦਾ ਆਪਣੇ।
ਅੱਛਾ।
ਸਰੀਰ ਜਿੰਨਾ ਵਜਨ ਹੋਏ ਨਾ, ਜਿਵੇਂ ਸਾਨੂੰ ਤੇ ਦੱਸਿਆ ਹੈ ਸਾਡੇ ਆਪ ਆਪਾਂ ਯੋਗਾ ਵੀ ਕਰਦੇ ਆ ਨਾ ਯੋ ਕਦੇ ਜਾਂਦੇ ਆ ਜਿੰਮ ਜਾਂਦੇ ਸੀ, ਉਹਨਾਂ ਨੇ ਦੱਸਿਆ ਵੀ ਚਾਰ ਲੀਟਰ ਡੇਲੀ ਲੀ ਦਾ ਪਾਣੀ ਪੀਣਾ ਚਾਹੀਦਾ, ਏ ਦਸ ਗਲਾਸ ਡੇਲੀ ਦਾ ਪਾਣੀ ਪੀਣੇ ਚਾਹੀਦੇ ਨੇ ਹਾਂਜੀ-ਹਾਂਜੀ। ਜੀ ਜਿਮ ਜੁਆਇਨ ਕੀਤੀ ਹੋਈ ਹੈ ਜੀ। ਪਹਿਲੇ ਯੋਗਾ ਕਰਦੇ ਸੀ, ਤੇ ਹੁਣ ਜਿੰਮ ਕਰਦੇ ਆ।
ਅੱਛਾ।
ਸਵੇਰੇ ਸੈਰ ਤੇ ਵੀ ਜਾਈਦਾ ਹੁੰਦਾ ਐ।
ਅੱਛਾ ਜੀ।
ਹਾਂਜੀ, ਸਾਡੇ ਤਿੰਨ ਉੱਠੀ ਦਾ ਸਾਡੇ ਚਾਰ ਵਜੇ ਸੈਰ ਤੇ ਜਾਈਦਾ ਜੀ, ਹਾਂਜੀ।
ਵਧੀਆ ਗੱਲ ਹੈ, ਬਹੁਤ।
ਕੁਛ ਨਾ ਨੈਚੁਰਲ ਤਾਜ਼ੀ ਹਵਾ ਮਿਲਦੀ ਹੈ ਠੰਡੀ-ਠੰਡੀ, ਫਿਰ ਘਾਸ ਤੇ ਚਲੋ ਪੈਰ ਨੂੰ ਬ੍ਰੇਨ ਦਿਮਾਗ ਨੂੰ ਵੀ ਰਾਹਤ ਜਿਹੀ ਮਿਲਦੀ ਹੈ ਨਾ।
ਮੇਰੀ ਵੀ ਅੱਖਾਂ ਕਮਜ਼ੋਰ ਨੇ ਨਾ ਤੇ ਡ ਆ ਵੀ ਦੱਸਿਆ ਸੀ, ਬਹੁਤ ਬੰਦਿਆਂ ਨੇ ਕਿ ਘਾਸ ਦੇ ਉੱਪਰ ਚਲੋ।
ਹਾਂਜੀ-ਹਾਂਜੀ, ਆਪਾਂ ਵੀ ਇਹੀ ਕਰਦੇ ਹਾਂ ਘਾਸ ਤੇ ਚੱਲਣੇ ਹਾਂ ਜੀ ਹਾਂਜੀ। ਹਾਂਜੀ ਫਾਇਦੇਮੰਦ ਨਾ ਸਰੀਰ ਲਈ ਬਹੁਤ ਹਾਂਜੀ, ਸ਼ੁਰੂ ਕਰਿਓ ਤੁਸੀਂ ਵੀ,
ਹਾਂਜੀ, ਹੋਰ ਗੁਰਦੁਆਰੇ ਜਾਂਦੇ ਔ? ਅੱਛਾ, ਹੋਰ ਘਰ ਸਭ ਠੀਕ?
ਹਾਂਜੀ ਸਾਰੇ ਵਧੀਆ ਜੀ ਤੁਸੀਂ ਦੱਸੋ ਜੀ ਤੁਹਾਡੇ ਗੱਲ ਠੀਕ ਹੈ ਸਾਰੇ।
ਹਾਂਜੀ ਸਭ ਵਧੀਆ,
ਅੱਛਾ,
ਹੋਰ, ਨਹੀਂ ਉਹ ਨੀ ਆਦੀ ਮੈਨੂੰ ਬਣਾ
ਅੱਛਾ ਜੀ, ਮੈ ਕੀ ਬਣਾ ਲੈਂਦੇ ਔ ਤੁਸੀਂ?
ਮੈਂ ਮੈਗੀ ਬਣਾ ਲੈਂਨੀ, ਆ ਰਾਜਮਾਂ, ਦਾਲ, ਚਾਵਲ ਵਗੈਰਾ। ਸਬਜ਼ੀ ਵੀ ਬਣਾ ਲੈਨੀ ਹਾਂ ਇੱਕ ਅੱਧੀ
ਅੱ ਅੱਛਾ ਜੀ,
ਹੋਰ ਤੁਸੀਂ?
ਜੇ ਆਪਾਂ ਇਡਲੀ ਸਾਂਬਰ ਵੀ ਬਣਾਈ ਤਾਂ ਹੁੰਦਾ। ਸਵਾਦ ਬਣਦੇ ਬਹੁਤ ਹਾਂਜੀ, ਬਹੁਤ ਵਧੀਆ ਬਹੁਤ ਸੌਖੀ ਹੈਗੀ ਹੈ ਜੀ, ਬਣਾਣੀ ਤਾਂ ਸ ਸੂਜੀ ਲੈ ਲਓ, ਦਹੀਂ ਪਾਲੋ ਵਿੱਚ ਥੋੜਾ ਜਿਹਾ ਨਮਕ ਆਪਣੇ ਪਾਣਾ, ਤੁਸੀਂ ਟੇਸਟ ਸਵਾਦ ਦੇ ਅਨੁਸਾਰ। ਤੁਸੀਂ ਪਾ ਲਓ ਨਮਕ ਆਪਣਾ ਅਗਰ ਪਾਣਾ ਤਾਂ ਵੀ ਠੀਕ ਹੈ, ਨਹੀਂ ਪਾਣਾ ਤਾਂ ਵੀ ਠੀਕ ਹੈ। ਪਾਣੀ ਪਾ ਕੇ ਸੇ ਤੋ ਸੇ ਕੇ ਰੱਖ ਦਿਓ ਉਹ ਜਦੋਂ ਤੱਕ ਅਹਹ ਸੂਜੀ ਫੁੱਲ ਜਾਏਗੀ, ਨਾ ਤੁਹਾਨੂੰ ਵਿਖੇਗੀ ਕਿ ਦਾਣੇ ਫੁੱਲ ਗਏ ਨੇ। ਸੂਜੀ ਦੇ ਬਸ ਔ ਲੱਗੇਗਾ। ਟਟੀ ਫਟ ਫੁੱਲ ਗਏ ਨੇ ਬਸ ਉਸ ਤੋਂ ਬਾਅਦ ਸਟੈਂਡ ਆਦਾ ਇਡਲੀ ਦਾ, ਕੜਾਹੀ ਉਹ ਕੀ ਨਾ ਪਤੀਲਾ ਲੈ ਲਓ, ਜਾਂ ਕੁ ਕੁੱਕਰ ਲੈ ਲਓ ਕੁੂੱਕਰ ਲੈ ਕੇ ਨਾ ਉਹਦੇ, ਸੀਟੀ ਉਤਾਰ ਦੋ ਕੁੂੱਕਰ ਦੇ ਸਟੈਂਡ ਪਾ ਦੋ, ਉਹਦੇ ਵਿੱਚ ਤੁਸੀਂ ਇਡਲੀ ਦਾ ਜੋ ਤਿਆਰ ਕੀਤਾ ਹੋਇਆ, ਜ਼ਰਾ ਜੇ ਤੁਸੀਂ ਘੋਲ ਤਿਆਰ ਕੀਤਾ ਘੋਲ, ਪਾ ਕੇ ਨਾ ਵਿੱਚ ਕੁੱਕਰ ਬੰਦ ਕਰ ਦੋ ਸੀਟੀ ਲਾ ਕੇ ਬੰਦ ਕਰਨੀ ਹੈ,
ਅੱਛਾ,
ਸਟੈਂਡ ਦੇ ਥੱਲੇ ਪਾਣੀ ਪਾ ਲਿਓ, ਜਿਵੇਂ ਕੋਲੀ ਪਾਣੀ ਪਾ ਲਿਆ ਗਲਾਸ ਜਾਂ ਜਿਵੇਂ ਸਟੈਂਡ ਪੂਰਾ ਡੁੱਬੇ ਨਾ, ਥੱਲੇ ਹਲਕਾ ਹੀ ਟੱਚ ਹੋਵੇ, ਨਾਲ ਹੱਥ ਲੱਗੇ ਉਹਦਾ ਬਸ ਬਸ ਜੀ ਥੋੜਾ, ਤੇਲ ਲਗਾ ਕੇ ਵਿੱਚ ਪਾਣਾ ਜਿਵੇਂ ਰਿਫੈਂਡ ਲਾ ਲੋ ਮਰਜੀ ਘਿਓ ਲਾਣਾ ਘਿਓ ਲਾ ਲੋ, ਸਟੈਂਡ ਦੇ ਵਿੱਚ ਬਸ ਜ ਚਾਕੂ ਨਾ ਲਾ ਲੋ ਤੁਹਾਡੀ ਇਡਲੀ ਤਿਆਰ ਹੈ ਹਾਂਜੀ ਬਹੁਤ ਸੌਖੀ ਇਡਲੀ ਦਾ ਪੰਜ ਮਿੰਟ ਚ ਬਣ ਜਾਂਦੀ ਇਡਲੀ ਦਾ ਅਗਰ ਹੋਰ ਜਲਦੀ ਚ ਬਣਾਉਣੀ ਹੈ ਇਨੋ ਪਾ ਲਓ ਨਾ ਸੇ ਕੇ ਰੱਖੋ ਇੰਨੀ ਦੇਰ ਤੱਕ ਨਾ ਹਾਂਜੀ ਇਹਨੂੰ ਪਾ ਕੇ ਬਣਾ ਲਿਓ ਹਾਂਜੀ ਜ ਹਾਂਜੀ ਜ਼ਰੂਰ ਜੀ
ਹਾਂਜੀ
ਹੋਰ ਸੁਣਾਓ ਜੀ
ਹੋਰ ਬਸ ਵਧੀਆ
ਹੋਰ ਬਾਜ਼ਾਰ ਨਹੀਂੀ ਗਏ ਤੁਸੀਂ ਕਿਧਰੇ
ਨਹੀਂ ਹੁਣ ਸ਼ਾਮ ਵੀ ਵੇਖਾਂਗੇ ਜਾਵਾਂਗੇ ਬੁਕ ਤੇ
ਅੱਛਾ ਬਜ਼ਾਰ ਦਾ ਖਾ ਲੈਂਦੇ ਉਹ ਨਹੀਂ
ਹਾਂਜੀ ਖਾ ਲੈਂਦੇ ਹਾਂ
ਅੱਛਾ ਜੀ ਪਰ ਕਹਿੰਦੇ ਬਾਜ਼ਾਰ ਦਾ ਪਰ ਬਾਜ਼ਾਰ ਤਾਂ ਘੱਟ ਹੀ ਖਾਇਆ ਕਰੋ ਜੀ ਸਿਹਤਮੰਦ ਨਹੀਂੀ ਹੁੰਦਾ ਗੰਦੇ ਗੰਦੇ ਹੱਥ ਲੱਗੇ ਹੋਣਦੇ ਹੈ ਅਸੀਂ ਤੇ ਘੱਟ ਰੋਟੀ ਖਾਂਦੇ ਹਾਂ ਘਰੇ ਦਾ ਬਣਿਆ ਖਾਂਦੇ ਹਾਂ ਜ਼ਿਆਦਾਤਰ ਵੀ ਹਾਂਜੀ
ਪੀਜ਼ਾ ਮੰਗਵਾਏ ਸੀ ਅਸੀ ਤੇ ਓਸ ਦਿਨ। ਹਾਂਜੀ ਹਾਂਜੀ ।ਸਹੀ ਗੱਲ। ਹਾਂਜੀ ਹਾਂਜੀ।
ਹਾਂਜੀ ਹੋਰ ਸੁਣਾਓ ਜੀ।
ਹੋਰ ਕਿੱਦਾਂ? ਗਏ ਨੇ ਤੁਸੀ?
ਹਾਂਜੀ ਪਿੱਛੇ ਗਏ ਸੀ। ਦ ਲੁਧਿਆਣੇ ਹੋ ਕੇ ਆਏ ਆਂ। ਫੇਰ ਅੰਬਰਸਰ ਵੀ ਗਏ ਸੀ ਅੰਬਰਸਰ ਨਵੀਂ ਨਿਊਜ਼ ਸੁਣੀ ਸੀ। ਖਿਲਾ ਰਿਹਾ ਸੀ ਭਾਈ ਗੋਲ ਗੱਪੇ ਵਿੱਚੋਂ ਪਾਣੀ ਵਿੱਚ ਚੂਆ ਜਿੰਦਾ ਨਿਕਲਿਆ ਵੀ ਚੋ ਦੱਸੋ ਕੋਈ ਹਾਲ ਏ ਖਾਣ ਦਾ ਕੋਈ ਹਾਲ ਨੀ ਹੈਗਾ। ਦਾਈਂ ਕਹਿ ਬੁਰੇ ਹਾਲ ਨੇ ਅੱਜ ਕੱਲ ਤਾਂ।
ਹੋਰ।
ਆ ਬਸ ਵੇਚਣ ਪਿੱਛੇ ਓਹੀ ਗੰਦਾ ਪਾਣੀ ਲੋਕਾਂ ਨੂੰ ਪਿਆਈ ਗਿਆ ਭਾਈ ਜਾ।
ਅੱਛਾ। ਅਸੀ ਵੇਖਣੇ ਆਂ ਫੋਨ ਚ ਪਤਾ ਨੀ ਕੀ ਕੀ ਖਾਂਦੇ ਨੇ ਮੈਗੀ ਚ।
ਹਾਂਜੀ ਹੁਣ ਤੇ ਕਹਿੰਦੇ ਮੈਗੀ ਵੀ ਬੰਦ ਕਰ ਬੈਣ ਹੋਈ ਪੀ ਆ ਮੈਗੀ ਵੀ ਜੀ ।ਹਾਂਜੀ। ਓ ਪਤਾ ਨੀ ਕੋਈ ਕੀੜੇ ਜੇ ਨਿਕਲਦੇ ਵੇ ਨਾ ਮੈਗੀ ਚੋਂ। ਹਾਂਜੀ ਤਾਂ ਕਰਕੇ ਬੰਦ ਕੀਤੀ ਹੋਈ ਹੈ ਮੈਗੀ ਜੀ।
ਅੱਛਾ।
ਵੈਸੇ ਨੀ ਆਂਦੀ ਮੈਗੀ ਵਗੈਰਾ।
ਸਾਡੇ ਘਰ ਵੀ ਬੱਚੇ ਖਾਂਦੇ ਨ। ਫੇਰ ਮਨਾ ਕਰਨੇ ਅਸੀ ਮੁੜਦੇ ਈ ਨੀ। ਹਾਂਜੀ।
ਏਹੀ ਹਾਲ ਏ ਮਨਾ ਕਰੋ ਸੁਣਦੇ ਕਿਤ ਥੇ ਨੇ ਅੱਜ ਕੱਲ ਦੇ ਬੱਚੇ ਬੁਰੇ ਹਾਲ ਨੇ ਬਚੇਆਂ ਦੇ ਤਾਂ ਹੋ ਸਾਡੇ ਨਿਆਣਾ ਵੀ ਤੇ ਟਾਈਫਡ ਨਾ ਪਿਆ ਹੋਇਆ ਹਫ਼ਤਾ ਹੀ ਹੋ ਗਿਆ ਟਾਈਫਡ ਠੀਕ ਨੀ ਹੋ ਰਿਹਾ ਦਾਖ ਕਰਰਾਇਆ ਸੀ ਇਹਨੂੰ।
ਅੱਛਾ ਡਾਕਟਰ ਕੋਲ ਲੈ ਕੇ ਚਲੋ ਠੀਕ ਹੈ।
ਹਾਂਜੀ ਫੇਰ ਕਰਦੇ ਆ ਜੀ ਫੋਨ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ।
ਹੈਗਾ ਕੋਣ ਜੀ । ਸ਼